ਪੋ ਸਤਿ ਸ੍ਰੀ ਅਕਾਲ ਜੀ, ਕੀ ਹਾਲ ਐ।
ਵਧੀਆ, ਆਪ ਜੀ ਕਿਦਾਂ ਹੋ ਜੀ।
ਬੱਸ, ਬਹੁਤ ਵਧੀਆ, ਬਹੁਤ ਦਿਨਾਂ ਬਾਅਦ ਯਾਦ ਕੀਤਾ ਅੱਜ।
ਬਸ, ਥੋੜੇ ਟਾਈਮ ਮੈਂ ਵੀ, ਬਸ ਲੱਗਦਾ ਨੀ ਹੈਗਾ, ਥੋੜ੍ਹੇ ਆਪਣੇ ਕੈਂਪ 'ਚ ਆ ਰਹੇ ਸੀ ਬੱਚਿਆਂ ਦੇ ਪੰਜਾਬੀ ਦੇ ਤੇ ਹੁਣ ਜਾ ਕੇ ਫ੍ਰੀ ਹੋਏ ਆ, ਬੱਚੇ ਹੁਣ ਗਏ ਨੇ ਛੁੱਟੀਆਂ ਮਨਾਉਣ ਨਾਨੀ ਘਰ ਐਦਰ, ਹਾਂਜੀ। ਹਾਂਜੀ, ਹਾਂਜੀ। ਦੇਖੋ, ਜ਼ਰੂਰੀ ਵੇ ਨਾ, ਅੱਜਕਲ ਬੱਚੇ ਪੰਜਾਬੀ ਤੋਂ ਬੜੇ ਹੀ ਦੂਰ ਹੋ ਰਹੇ ਨੇ। ਘਰ ਵਿਚ ਵੀ ਪੰਜਾਬੀ ਨੀ ਬੋਲਦੇ ਤੇ ਸਕੂਲਾਂ ਵਿੱਚ ਤੇ ਵੈਸੇ ਵੀ, ਅੱਜ ਕੱਲ੍ਹ ਪੰਜਾਬੀ ਬੋਲੀ ਹੈ ਈ ਨੀ। ਤੇ ਸਾਨੂੰ ਲੱਗਦਾ ਐ ਕਿ ਸਾਡਾ ਪਰ ਜੇ ਮਾਂ ਲਈ, ਮਾਂ ਬੋਲੀ ਲਈ ਦੇਸੀ ਆਪਣਾ ਫਰਜ਼ ਜਿੰਨਾ ਹੋ ਸਕੇ ਨ
ਹਾਂ ਬਿਲਕੁਲ ਬਿਲ ਕੁਲ ਸਹੀ ਕਹਿ ਰਹੇ ਔ ਤੁਸੀਂ। ਅੱਜ ਕੱਲ੍ਹ ਨਾ ਬੱਚੇ ਅ ਅ ਸੋਸ਼ਲ ਮੀਡੀਆ ਜਾਂ ਆਪਣੇ ਚੱਕਿਆ ਚੋਦ ਚ ਨਾ ਭੁੱਲ ਰਹੇ ਨੇ ਵੀ ਉਹ ਆਪਣੇ ਆਪ ਨੂੰ ਹਿੰਦੀ ਚ ਜਾਂ ਇਗਲਿਸ ਚ ਬੋਲਣਾ ਨਾ ਸਟੈਂਡਰਡ ਸਮਝਣ ਲੱਗ ਗੇ ਨੇ। ਤੇ ਪੰਜਾਬੀ ਚ ਕੋਈ ਬੋਲਦਾ ਈ ਨੀ। ਬਹੁਤ ਘੱਟ ਬੋਲਦੇ ਨੇ ਹਾਂ ਇੱਥੋਂ ਤਕਨ ਕਿ ਪੰਜਾਬੀ ਸਕੂਲ ਵੀ ਹੈਗੇ ਨੇ ਬੱਚਿਆਂ ਦੇ ਤੇ ਉੱਥੇ ਵੀ ਜਾ ਕੇ ਬੱਚੇ ਹਿੰਦੀ ਬੋਲ ਰਹੇ ਨੇ ਸਿਰਫ ਇੱਕ ਸਬਜੈਕਟ ਪੰਜਾਬੀ ਦਾ ਹੈਗਾ। ਲੇਕਿਨ ਅਗਰ ਜਿਹਨੂੰ ਹਿੰਦੀ ਨਹੀਂ ਆ ਦੀ ਤੇ ਉਹ ਮੈਡਮ ਵੀ ਪਰੇਸ਼ਾਨ ਹੋ ਜਾਂਦੀ ਐ ਨਈ ਪਹਿਲਾ ਇਹਦੇ ਨਾਲ ਹਿੰਦੀ ਚ ਚ ਗੱਲ ਕਰੋ, ਤੇ ਪਰ ਜ਼ਰੂਰੀ‌ ਏ ਬੱਚਿਆਂ ਨੂੰ ਪੰਜਾਬੀ ਬੋਲਣਾ ਬਹੁਤ ਜ਼ਰੂਰੀ ਏ ਨਈ ਤੇ ਆਪਣੀ ਸਾਡੀ ਬੋਲੀ ਨਾ ਲੁਪਤ ਹੋ ਜੇਗੀ।
ਜੀ ਬਿਲਕੁਲ ਏਦਾਂ ਨਾ ਦੇਖੋ ਅਸੀਂ ਹੁਣ ਕਿੱਥੇ-ਕਿੱਥੇ ਅਸੀਂ ਜਦੋਂ ਗਰਾਉਂਡ ਲੈਵਲ ਤੇ ਦੇਖਦੇ ਹਾਂ ਜਾ ਕੇ ਸਕੂਲਾਂ ਚ ਜਿਵੇਂ ਅਸੀਂ ਤੇ ਪੰਜਾਬ ਦੇ ਕਈ ਖਿੱਤੇ ਚ ਦੇਖਿਆ ਹੈ ਕਈ ਖਿੱਤੇ ਜਾਓ ਤੁਸੀਂ ਉਧਰ ਪੰਜਾਬ ਦੇ ਖਿੱਤੇ ਹੋ ਕੇ ਵੀ ਉੱਥੇ ਪੰਜਾਬੀ ਬੋਲਣ ਤੋਂ ਬੱਚੇ ਐਵੇਂ ਸ਼ਰਮਾਨਦੇ ਨੇ ਕਿ ਜਿਵੇਂ ਦੇਸੀ ਭਾਸ਼ਾ ਤੇ ਜੇ ਅਸੀਂ ਦੇ ਦੇਸੀ ਬਣ ਜਾਂਗੇ ਬੋਲਣਾ ਈ ਨੀ ਚਾਦੇ, ਸਕੂਲਾਂ ਚ ਤੇ ਹੁਣ ਕਈ ਜਗ੍ਹਾ ਤੇ ਸਕੂਲਾਂ ਚ ਵੀ ਇਹਨਾਂ ਨੇ ਬੰਦ ਕਰ ਤਾ ਪੰਜਾਬੀ ਬੋਲਣੀ ਤੇ ਹੁਣ ਜੇ ਸਕੂਲ ਚ ਆਇ ਵੀ ਇਹ ਪੱਕਾ ਸਕੂਲੋਂ ਆ ਰਿਹਾ ਵੀ ਚਲੋ ਘਰ ਆ ਕੇ ਹੁਣ ਮਾਂ ਪਿਓ ਦਾ ਬੱਚੇ ਪੰਜਾਬੀ ਚ ਗੱਲ ਕਰਨ, ਉਹਨੂੰ ਕਹਿ ਨਹੀ ਹਿੰਦੀ ਕਹ ਨੀ ਬੋਲਣੀ ਬਾਰ ਬੋਲੋ। ਹੁਣ ਦੇਖੋ ਹਿੰਦੀ ਮਾੜੀ ਨਈ ਅ ਇੰਗਲਿਸ਼ ਹੀ ਮਾੜੀ ਨੀ ਉਹ ਕਹਿੰਦੇ ਨੇ ਕਿ ਚਾਚੀ ਮਾੜੀ ਨੀ ਹੁੰਦੀ ਤਾਈ ਮਾੜੀ ਨੀ ਹੁੰਦੀ ਲੇਕਿੰਨ ਮਾਂ ਵਰਗੀ ਨੀ ਹੁੰਦੀ।
ਹਾਂਜੀ।
ਠੀਕ ਏ ਅਸੀ ਮਾਂ ਮਾਂ ਤੇ ਮਾਂ ਏ ਹੁਣ ਮਾਂ ਸ‌ ਫਰਜ਼ ਨਿਬਾਣਾ ਤੇ ਸਾਨੂੰ ਆਪਣੇ ਸੇ ਕੁਛ ਕਰਨਾ ਪੈਣਾ ਐ।
ਹਾਂਜੀ, ਹਾਂ ਬਿਲਕੁਲ ਸਹੀ ਕਹਿ ਰੇ ਔ ਤੁਸੀਂ ਹੁਣ ਸਾਡੇ ਬੱਚੇ ਚੇ ਛੋਟੇ ਸੀ ਨਾ ਜਦੋਂ ਸਕੂਲ ਪਾਇਆ ਸੀ। ਤੇ ਬੱਚੇ ਘਰ ਪੰਜਾਬੀ ਬੋਲਦੇ ਸ ਸਨ ਲੇਕਿਨ ਜਦੋਂ ਸਕੂਲ ਗਏ ਤੇ ਆ ਮੈਡਮਾਂ ਹਿੰਦੀ ਗੱਲ ਕਰਨ ਤੇ ਬੱਚੇ ਬੱਚਿਆਂ ਨੂੰ ਸਮਝ ਨਾ ਆਏ ਫੇਰ ਉਹਨਾਂ ਨੇ ਸਾਨੂੰ ਸਪੈਸ਼ਲ ਬੁਲਾਇਆ ਕਿ ਨਹੀਂ ਪਲੀਜ਼ ਤੁਸੀਂ ਬੱਚਿਆਂ ਨਾਲ ਨਾ ਘਰ ਪੰਜਾਬੀ ਹਿੰਦੀ ਚ ਗੱਲ ਕਰੋ ਪੰਜਾਬੀ ਚ ਗੱਲ ਨਾ ਕਰੋ ਤੇ ਸਾਨੂੰ ਮੁਸ਼ਕਿਲ ਹੋ ਰਹੀ ਹੈ ਸਕੂਲ ਚ ਪੜ੍ਹਾਉਣ ਚ ਤੇ ਬੱਚੇ ਬੋਲਦੇ ਨੇ ਪੰਜਾਬੀ ਔਰ ਸਾਨੂੰ ਸਮਝ ਨ ਆਉਂਦੀ ਅਸੀਂ ਹਿੰਦੀ ਬੋਲਦੇ ਹਾਂ ਨਾ ਸਮਝ ਨੀ ਆਉਂਦੀ ਫੇਰ ਕੀ ਕਰਦੇ ਆ ਫਿਰ ਸਾਨੂੰ ਵੀ ਘਰ ਬੱਚਿਆਂ ਨਾਲ ਥੋੜ੍ਹੀ ਥੋੜ੍ਹੀ ਹਿੰਦੀ ਬੋਲਣੀ ਸ਼ੁਰੂ ਕਰਨੀ ਪਈ ਉਹ ਬੱਚੇ ਐਸੀ ਹਿੰਦੀ ਬੋਲਣੀ ਸ਼ੁਰੂ ਹੋਏ ਕਿ ਪੰਜਾਬੀ ਸਮਝ ਲੈਂਦੇ ਨੇ ਲਿਖ ਵੀ ਲੈਂਦੇ ਨੇ ਕਿਉਂਕਿ ਪੰਜਾਬੀ ਸਕੂਲ ਚ ਫਾਇਦਾ ਸੀ ਬੋਲਦੇ ਬੋਲ ਦੇ ਬਹੁਤ ਘੱਟ ਨੇ
ਚੱਕ ਹੋ ਗਿਆ ਨਾ ਇਹ ਬਸ ਹੁਣ ਮੇਰੀ ਭੈਣ ਵੀ ਆ ਚੰਡੀਗੜ੍ਹ ਤੋਂ ਤੇ ਉਹ ਦੇ ਬੱਚੇ ਵੀ ਬਸ ਹਿ ਤੇ ਹੁਣ ਮੇਰੀ ਦੂਜੀ ਭੈਣ ਆਈ ਸੀ । ਉਹਦੇ ਬੱਚੇ ਬੜੀ ਸੋਣੀ ਪੰਜਾਬੀ ਬੋਲਦੇ ਨੇ ਜਦੋਂ ਜਦੋਂ ਭੈਣ ਆਂਦੀ ਚੰਡੀਗੜ੍ਹ ਵਾਲੀ ਤੇ ਉਹਦੇ ਬੱਚੇ ਨੇ ਹਿੰਦੀ ਬੋਲਣੀ ਸ਼ੁਰੂ ਕੀਤੀ, ਐ ਵੀ ਸ਼ੁਰੂ ਹੋ ਗਈ ਹਿੰਦੀ ਚ ਬੋਲਣਾ ਤੇ ਉਹ ਬਸ ਕਿਤੇ ਨਾ ਕਿਤੇ ਸਾਡੇ ਚ ਕਮੀਆਂ ਕਹੀਏ ਕੁਛ ਕਹੀਏ ਬਸ ਅਸੀਂ ਕਿਤੇ ਨਾ ਕਿਤੇ ਤੇ ਮਾਂ ਬੋਲੀ ਤੋਂ ਦੂਰ ਹੋਈ ਜਾ ਰਹੇ ਹਾ ਤੇ ਅਜ ਕਿਸੇ ਨੂੰ ਪੰਜਾਬੀ ਨੀ ਆਏਗੀ ਤੇ ਕੱਲ ਸੀ ਕਿੱਥੇ ਗੁਰੂ ਇਦਾ ਪਾਠ ਕਿਵੇਂ ਕਰ ਪਾਵਾਂਗੇ। ਤੇ ਸ਼ੁੱਧ ਬਾਣੀ ਪੜਨੀ ਹੋਵੇ ਆ ਦੀ ਤੇ ਪੰਜਾਬੀ ਦੀਆਂ ਕਿਵੇਂ ਸਮਝ ਪਾਵਾਂਗੇ। ਬਹੁਤ ਸਮਝ ਘਢਾਉਣੀਆਂ ਨੇ ਇਸ ਕਰਕੇ ਮੈਂ ਹਮੇਸ਼ਾ ਕੋਸ਼ਿਸ਼ ਕਰਨਾ ਜ ਜਿੱਥੇ ਵੀ ਮੇਰਾ ਲੈਕਚਰ ਹੁੰਦਾ। ਜਿੱਥੇ ਜਾਹੀਦਾ ਬਟ ਕਿਂੳਕੀ ਮੈਕਸੀਮਮ ਸਾਨੂੰ ਬ ਵਿਚ ਹੀ ਵਿਚਰਨਾ ਹੁੰਦਾ ਹੈ।
ਪਰਸੋਂ ਇਏਰ ਸਾਡੇ ਘਰ ਦੇ ਨੇੜੇ ਸੀ ਉੱਥੇ ਇੱਕ ਸਮਾਗਮ ਸੀਗਾ ਤੇ ਬੱਚੇ ਨਾਲ ਵਿਚਰਨ ਦਾ ਮੌਕਾ ਮਿਲਿਆ ਸੀ ਇਹ ਗੱਲਾਂ ਨੂੰ ਬੜਾ ਬਾਰੀਕੀ ਨਾਲ ਸਮਝਾਇਆ ਕਿ ਦੇਖੋ ਬੜੀ ਹੀ ਜ਼ਿਆਦਾ ਜ਼ਰੂਰਤ ਸਾਨੂੰ ਹੈਗੀ ਹੈ, ਅੱਜ ਦੇ ਔਖੇ ਸਮੇਂ ਦੇ ਵਿੱਚ ਨਾ ਕਿ ਜਿੰਨਾ ਉਸਕੇ ਸੀ ਮਾਂ ਬੋਲਨਾ ਜ਼ਰੂਰੀ ਐ। ਕਿਉਂਕਿ ਅਗੇ ਜਾ ਕੇ ਬਹੁਤ ਜਿਆਦਾ ਦਿੱਕਤ ਸਾਨੂੰ ਆਉਣ ਆਉਦੀ ਹੈ ਫੇਰ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਵੇ ਪੰਜਾਬੀ ੀ ਆਉਂਦੀ ਹੋਏਗੀ ਤੁਸੀਂ ਸ਼ੁੱਧ ਬਾਣੀ ਕਿੱਥੋਂ ਪਣੋਗੇ ਗੁਰਬਾਣੀ ਨੀ ਪੜ੍ਹ ਪਾਓਗੇ ਉਹਦਾ ੳਚਾਰਨ ਕੀ ਇਹ ਕਿਹੜੀ ਮਾਤਰਾ ਪੜਨੀ ਹੈ ਤੇ ਆਤਿੰਤ ਵਾਲਿਆ ਕਿਵੇਂ ਪੱਲਵੀਆਂ, ਨੇ ਉਹ ਸਭ ਕੁਛ ਬੜਾ ਜ਼ਿਆਦਾ ਬਾਰੀਕੀ ਨਾਲ, ਸਮਝਣਾ ਬੜਾ ਔਖਾ ਹੋ ਜਾਏਗਾ।
ਹਾਂਜੀ, ਜਦ ਤੱਕ ਸਾਨੂੰ ਆਪਣੀ ਪੰਜਾਬੀ ਬੋਲੀ ਨੀ ਆਏਗੀ, ਮਤਲਬ ਅਸੀਂ ਉਹਦੀ ਗਹਿਰਾਈ ਚ, ਜਾ ਹੀ ਨਹੀਂ ਸਕਦੇ। ਜੋ ਲਿਖਿਆ ਵੈ ਜੋ ਗੁਰੂ ਸਾਹਿਬ ਨੇ ਲਿਖਿਆ ਵੈ ਜਾਂ ਗੁਰੂ ਸਾਡੀ ਬਾਣੀ ਵਿੱਚ ਕਿਉਂਕਿ ਸਹੀ ਉਚਾਰਨ ਨਈ ਹੋਏਗਾ, ਤੇ ਸਾਨੂੰ ਉਸ ਚੀਜ਼ ਦਾ ਮੱਤਲਬ ਈ ਸਮਝ ਆਏ ਗਾ ਕਿਉਂਕਿ ਅਸੀਂ ਅਸੀਂ ਹਿੰਦੀ ਬੋਲਾਂਗੇ ਉਹਦਾ ਉਚਾਰਨ ਵੀ ਅਸੀਂ ਹਿੰਦੀ, ਦੇ ਅਕੋਰਡਿੰਗ ਹੀ ਕਰਾਂਗੇ। ਲੇਕਿਨ, ਫਿਰ ਉਹ ਉਹਦਾ--ਉਹਦਾ ਸਹੀ ਅਰਥ ਸਾਨੂੰ ਕਿਸੇ ਨੂੰ ਸਮਝ ਨਹੀਂ ਆਏਗਾ, ਤੇ ਮੈਂ ਸਹੀ ਕਹਿ ਰਹੀ ਹਾਂ ਤੁਸੀਂ ਬ ਸਹੀ ਜਾ ਰਹੇ ਹੋ, ਇਸ ਟਾਈਮ ਵਿੱਚ ਸਾਨੂੰ ਬੱਚਿਆਂਨੂੰ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਤੁਹਾਡੇ ਇਹ ਸਭ ਸਮਰ ਕੈਂਪਸ ਹੋ ਗਏ ਜਾਂ ਸ ਗਾਓ, ਜਾਂ ਕਦੀ ਵੀ ਕਿੱਥੇ ਵੀ ਗੁਰਦੁਆਰਿਆਂ ਚ, ਲਗਾਓ ਬੜੇ ਜ਼ਰੂਰੀ ਨੇ ਕਿ ਬੱਚੇ ਪੰਜਾਬੀ ਨੂੰ, ਪੰਜਾਬੀ ਦੀ, ਅਹਿਮੀਅਤ ਨੂੰ ਸਮਝਣ। ਕਿ ਪੰਜਾਬੀ, ਦੀ ਕਿੰਨੀ ਅਹਿਮੀਅਤ ਸਾਡੇ ਵਿੱਚ, ਸਾਡੀ ਬਾਣੀ ਦੇ ਵਿੱਚ, ਗੁਰੂ ਸਾਹਿਬ ਕਿੰਨਾ ਕੁਛ ਲਿਖ ਗਏ ਨੇ, ਕਿੰਨੇ ਸਾਰ ਨੇ ਮਤਲਬ ਮਤਲਬ। ਏਨੀ ਵਾਸਟ ਏ ਬਾਣੀ ਕਿ ਅਸਲ ਚ, ਅਸੀਂ ਤੇ ਕਿੰਨਾ ਕੁ ਪੜ੍ਹ ਲਵਾਂਗੇ। ਅਗਰ ਅਸੀਂ ਇੱਕ ਕਿਨਕਾਂ ਵੀ ਪੜ੍ਹ ਰਹੇ ਹਾਂ, ਥੋੜਾ ਵੀ ਪੜ੍ਹ ਰਹੇ ਹਾਂ, ਉਹਦਾ ਵੀ ਅਰਥ ਇੰਨੇ ਵੱਡੇ ਨੇ, ਕਿ ਅਸੀਂ ਖਤਮ ਨੀ ਘਰ ਪਾਦੇ ਦੇ ਆ ਸ ਕਰਕੇ ਪੰਜਾਬੀ। ਤੇ ਬੱਚਿਆਂ ਨੂੰ ਬੜੀ ਜ਼ਰੂਰੀ ਹੈ।
ਜੀਓ--ਜੀਓ ਹੁਣ ਮੈਨੂੰ ਦੇਖਣਾ ਨਾ ਬੜਾ ਵਧੀਆ ਲੱਗਿਆ। ਗਿਆ, ਮੈਂ ਇੱਧਰ ਗਿਆ ਤੇ ਮੈਨੂੰ ਹੈਰਾਨੀ ਵੀ ਹੋਈ, ਤੇ ਏਧਰ ਇਹਨਾਂ ਨੇ ਮੈਨੂੰ ਬੜਾ ਏ ਕਹਿਣ, ਤੇ ਅ ਹੈਗੇ ਹੈ ਸਾਡੇ ਤੋਂ ਉੱਧਰ। ਪੰਜ, ਤੇ ਛੇ ਕਿਲੋਮੀਟਰ, ਦੇ ਦੂਰੀ ਤੇ ਇੱਕ ਗੁਰਦੁਆਰਾ ਸਾਹਿਬ, ਹੈਗਾ ਤੇ ਉੱਥੋਂ ਦੀ ਮਾਤਾ ਜੀ ਮੇਰੇ ਕੋਲ ਆਏ ਸੀ, ਕਹਿ ਰ ਜੱਜਮੈਂਟ, ਕਰਨੀ ਹੈ ਤੇ ਮੈਂ ਕਿਹਾ ਜ਼ਰੂਰ ਜੀ, ਤੇ ਉੱਥੇ ਮੈਂ ਦੇਖਿਆ ਦਸ ਗਿਆਰਾਂ ਸਾਲ ਦਾ ਬੱਚੇ ਨੂੰ, ਸੁਖਮਨੀ ਸਾਹਿਬ, ਦਾ ਪਾਠ ਕੰਠ ਏ। ਹੁਣ ਦੱਸੋ ਇੰਨੀ ਮੈਨੂੰ, ਇਹ ਸ਼ਰਮ ਆ ਗਈ ਕਿ, ਮੈਂ ਕਿਹਾ ਮੇਰੇ ਵਰਗੇ ਨੂੰ ਕੰਠ ਨੀ ਹੋ ਰਿਹਾ, ਤੇ ਮੈਨੂੰ ਲੱਗਿਆ ਹਾਂ ਬਈ ਇਹ ਚੀਜ ਹੈ ਕਿਤੇ ਨਾ ਕਿਤੇ ਉਹਨਾਂ, ਨੇ ਸੰਭਾਲਿਆ ਵੀ। ਬਹੁਤ ਅੱਛਾ ਲੱਗਿਆ ਦੇਖ ਕੇ ਬੱਚ ਜਿਹਨੇ ਬੜੀ ਸਾਰੀ ਬਾਰੀਕੀਆਂ, ਵੀ ਦੇਖੀਆਂ ਓ ਗੁਰਬਾਣੀ, ਦੀਆਂ ਉਹ ਬੱਚੇ ਸਿੱਖਣਾ ਵੀ ਸਿੱਖਦੇ ਹੀ ਨੇ। ਸਾਡਾ ਮੇਨ ਮਕਸਦ ਕਿ ਪਤਾ ਹੀ, ਕਿ ਬੱਚੇ ਨੂੰ ਪੰਜਾਬੀ ਆ ਜਾਵੇ। ਉਦੋ ਬੱਚਾ ਪੰਜਾਬੀ, ਪੜ੍ਹੇਗਾ ਤੇ ਖੁਦ ਤਰੀਕਾ, ਹੁੰਦਾ ਜੋੜਨ ਦਾ। ਕੁਛ ਲਾਲਚ ਦੇ ਕੇ ਜੋੜੋ ਜਿਵੇਂ ਫਰੀ ਜ ਨੂੰ ਕਹਿ ਰਹੇ ਸੀ ਸਾਨੂੰ ਜੋੜਿਆ ਸੀ ਫਰੀ ਜਿਨੂੰ ਵੀ ਗੁੜ ਖਾਂਦੇ ਸੀ ਗੁੜ ਤੇ ਉਹਦੇ ਨਮਾਜ਼ ਪੜ੍ਹਦੇ ਸੀ ਥੱਲੇ ਉਹਨਾਂ ਦੇ ਟਾਤ ਥੱਲੇ ਨਾ ਗੁੜ ਰੱਖਦੀ ਸੀ ਮਾਤਾ ਉਹਨਾਂ ਦੀ। ਇੱਕ ਦਿਨ ਰੱਖਣਾ ਭੁੱਲ ਗਏ ਤੇ ਉਹ ਫਿਰ ਉਹਨੂੰ ਮਾਤਾ ਜੀ ਅਰਦਾਸ ਦੇਣ ਵੀ ਹਾਂ ਬਈ ਜਗ ਰੁੜ ਜਾਏਗਾ ਫਿਰ ਜਾ ਕੇ ਦੇਖਿਆ ਤੇ ਗੁੜ ਪਿਆ ਸੀ ਹੁਣ ਉਹ ਕਹਿੰਦੇ ਗੁੜ ਦਾ ਸਵਾਦ ਵ ਵੱਖਰਾ ਵੀ ਰਬ ਨੀ ਦਿੱਤਾ ਉਹਨੂੰ ਗਡ ਕਹਿੰਦਾ ਬ ਕਿ ਜੋੜਨ ਦਾ ਤਰੀਕਾ ਹੁੰਦਾ ਹੈ। ਕੁਛ ਲਾਲਚ ਦੇ ਕੇ ਜੋੜ ਦਵੋ ਅਸੀਂ ਕੁ ਬੱਚਿਆਂ ਨੂੰ ਗਿਫਟ ਦੇ ਦਿੰਦੇ ਹਾਂ। ਕਦੀ ਕੋਈ ਜਮੈਟਰੀ ਬੁੱਕਸ ਦੇ ਤਾਂ ਕੁਛ ਵੀ ਦੇ ਕੇ ਜੋੜਨ ਅਸੀ, ਤੇ ਉਹਨਾਂ ਨੇ ਬੜਾ ਸੋਹਣਾ ਉਪਰਾਲਾ ਕੀਤਾ ਸੀ ਅਸੀਂ ਕਿੱਟ ਤਿਆਰ ਕਰਾਈਆਂ ਬੱਚਿਆਂ ਦੀਆਂ ਸਟੇਸ਼ਨਰੀ ਆਈਟਮਾਂ ਸੀਗੀਆਂ ਉਹਦੇ ਚ। ਅਤੇ ਬੜਾ ਕੁਛ ਤੇ ਇਸ ਇੱਕ ਤਖ਼ਤੀ ਬਣਵਾਈ ਸੀ ਜਿਹਦੇ ਚ ਪੈਂਤੀ ਅੱਖਰੀ ਸੀ ਤੇ ਬੜਾ ਵਧੀਆ ਲੱਗਿਆ ਉਹਨਾਂ ਨੇ ਇਸ ਤਰੀਕੇ ਨਾਲ ਜੋੜਿਆ ਬੱਚਿਆਂ ਨੂੰ ਤੇ ਬੱਚੇ ਜੁੜੇ ਵੀ ਨੇ ਤੇ ਬੜਾ ਵਧੀਆ ਤਿਆਰੀਆਂ ਵੀ ਕੀਤੀਆਂ ਨੇ ਤੇ ਮੈਨੂੰ ਵੀ ਲੱਗਿਆ ਕਿ ਹਾਂ ਮੈਂ ਬੜਾ ਅਹ ਸੁਭਾਗਾ ਸਮਝਿਆ ਆਪਣੇ ਆਪ ਨੂੰ, ਕਿ ਮੈਂ ਇਹੋ ਜਿਹੀ ਜਗ੍ਹਾ ਤੇ ਜਾ ਕੇ ਮੈਨੂੰ ਮੌਕਾ ਮਿਲਿਆ ਜੱਜਮੈਂਟ ਕਰਨ ਦਾ ਤੇ ਮਨ ਬੜਾ ਹੀ ਆਨੰਦ ਲਿਆ ਉੱਥੇ ਜਾ ਕੇ।
ਹਾਂਜੀ ਹਾਂ, ਆਪਣੇ ਆਪ ਨੂੰ ਨਾ ਬੜਾ ਅੰਦਰੋਂ ਸ਼ਾਂਤੀ ਜਿਹੀ ਮਿਲਦੀ ਹੈ। ਐਵੇਂ ਜਿਹਾ ਕੰਮ ਕਰੋ ਨਾ ਤੇ ਕਿ ਹਾਂ ਮੈਂ ਕੋਈ ਅੱਛਾ ਕੰਮ ਕੀਤਾ ਹੈ, ਕਿ ਮੈਨੂੰ ਸੈਟਿਸਫੈਕਸ਼ਨ ਹੋਈ ਹੈ ਮੇਰੀ ਆਪ ਨੂੰ ਸੈਟਿਸਫੈਕਸ਼ਨ ਮਿਲ ਗਈ ਹੈ। ਤੇ ਫੇਰ ਇਸ ਤਰ੍ਹਾਂ ਕੰਮ ਕਰਕੇ ਬੜੀ ਅੰਦਰ ਖੁਸ਼ੀ ਹੁੰਦੀ ਹੈ ਤੇ ਤੁਸੀਂ ਸੁਭਾਗ ਵਾਕਈ ਤੁਸੀਂ ਕਿਸਮਤ ਵਾਲੇ ਹੋ, ਕਿ ਤੁਹਾਨੂੰ ਇਹ ਸਭ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਤੁਸੀਂ ਆਪਣੀ ਜ਼ਿੰਦਗੀ ਸਫ਼ਰ ਕਰ ਰਹੇ ਹੋ। ਤੇ ਅੱਗੇ ਉਹ ਵੀ ਐਵੇਂ ਜੇਹੇ ਕੰਮ ਕਰਦੇ ਰਹਿਣਾ। ਤੇ ਤਹਕੀ। ਅਗਲੀ ਜਨਰੇਸ਼ਨ ਨੂੰ ਵੀ ਇਹਦਾ ਹਾਂਜੀ ਦੇਖੋ ਕੋਸ਼ਿਸ਼ ਕਰਨਾ ਸਾਡੇ ਇਨਸਾਨ ਦਾ। ਕੰਮ ਹੈ। ਤੇ ਅੱਗੇ ਦੇ ਬਾਬਾ ਜੀ। ਜੀ ਜਾਣ। ਅ ਪਰ ਆਪਣੀ ਕੋਸ਼ਿਸ਼ ਸ ਛੱਡਣੀ ਚਾਹੀਦੀ ਕੋਸ਼ਿਸ਼ ਸਾਨੂੰ ਕਰਦੇ ਰਹਿਣਾ ਚਾਹੀਦਾ। ਤੇ ਗੁਰੂ ਸਾਹਿਬ ਨਾਲ ਆਪਣੀ ਇਤਿਹਾਸ ਨਾਲ ਤੇ ਪੰਜਾਬੀਅਤ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਬੰਦੇ ਜੁੜੀਏ ਹੁਣ ਦੇਖੋ ਕਈ ਅੰਗਰੇਜ਼ ਵੀ ਕਿੰਨੇ ਜੁੜੇ ਰ ਹੈ ਏਧਰ। ਕਿ ਕਿੰਨਾ-ਕਿੰਨਾ। ਣਾ ਪਾਠ ਕਰਦੇ ਹੈ। ਸਭ ਮਤਲਬ ਪੁੂਨੇ ਉਹਨਾਂ ਨੇ ਬਾਹਣਾ ਵੀ ਧਾਰੀ ਧਾਰਨ ਕੀਤਾ ਤਾ ਉਹਨਾਂ ਨੇ। ਤੇ ਕਿੰਨੇ ਸੋਹਣੇ ਲੱਗਦੇ ਆ ਹਾਂ।
ਹ ਇਹਦੇ ਦੇਖੋ ਬੜੀ ਆਪਣੀ ਦੇਖੋ ਮਨ ਦੀ ਅਵਸਥਾ ਹੈ ਜਿੰਨੇ ਮਨ ਤੋਂ ਮਨ ਤੋਂ ਜੁੜ ਗਿਆ ਬੰਦਾ ਤੇ ਜੁੜ ਗਿਆ ਤੇ ਜਿੰਨਾ ਮਨ ਜੁੜ ਗਿਆ ਉਹਨੂੰ ਜਿੰਨਾ ਮਰਜ਼ੀ ਕੋਸ਼ਿਸ਼ ਕਰ ਤਲ ਉਹ ਉਹਨੇ ਪੜ੍ਹਨਾ ਵੀ ਨੀ ਹੈਗਾ ਇਹ ਬਸ ਉਹੀ ਹੈ ਕਿ ਮਨ ਜੁੜਨ ਦੇ ਅੱਗੇ ਜੋੜਨਾ ਅਸੀਂ ਮੈਂ ਕਹਿੰਦਾ ਕਿ ਮਾਂ ਪਿਓ ਦੀ ਪਰਵਰਿਸ਼ ਹੈ ਮੈਂ ਉੱਥੇ ਮਾਪੇ ਨੂੰ ਵੀ ਕਿਹਾ ਤੁਸੀਂ ਵੀ ਤੁਸੀਂ ਬੜੇ ਬੜੇ ਚੰਗੇ ਭਾਗਾਂ ਵਾਲਿ ਹੋ ਤੁਸੀਂ ਬੱਚ ਨੂੰੱਸੀਂ ਲੈ ਕੇ ਆਏ ਹੋ ਤੇ ਬੱਚੇ ਚੰਗੇ ਭਾਗਾਂ ਵਾਲੇ ਤੁਹਾਨੂੰ ਇਹੋ ਜਿਹੇ ਮਾਪੇ ਮਿਲੇ ਨੇ ਜਿਹਨਾਂ ਦੇ ਗੁਰੂ ਨਾਲ ਜੁੜਿਆ ਜਿੱਥੇ ਅੱਜ ਕੱਲ੍ਹ ਬੱਚਿਆਂ ਨੂੰ ਫੋਨ ਗੇਮ ਖੇਡਣ ਤੋ ਸਮਾਨ ਹੈ ਗੇਮ ਖੇਡਣਗੇ ਜਾਂ ਟੀ ਵੀ ਦੇਖ ਕੇ ਰੋਟੀ ਖਾਣਗੇ ਟੀ ਵੀ ਦੇਖ ਕੇ ਦੁੱਧ ਪੀਣਗੇ ਉਹਨ ਨੂੰ ਕਿਸੇ ਹੋ ਚੀਜ਼ ਮਤਲਬ ਹੀ ਨਹੀਂ ਹੈ ਲੇਕਿਨ ਉਸ ਅਜੋਖੇ ਸਮੇਂ ਵਿੱਚ ਇਹੋ ਜਿਹੇ ਬੱਚੇ ਵੀ ਹੈਗੇ ਨੇ ਜਿਹੜੇ ਬਸ ਗੁਰਬਾਣੀ ਨਾਲ ਜੁੜੇ ਨੇ ਵੀ ਪਾਠ ਕਰਨਾ ਜੀ ਸਵੇਰੇ ਉੱਠ ਕੇ ਮਾਂ ਪਿਓ ਦੇ ਪਾਠ ਕਰਾਇਆ ਵਵੇ ਤੇ ਮੈਂ ਤੇ ਕਹਿੰਦਾ ਵੀ ਗੁੜੀ ਮਾਪਿਓ ਨੂੰ ਦਿੱਤਾ ਮੈਂ ਤਾਂਹੂੰ ਮਾਂ ਪਿਓ ਹੀ ਤਤਾਾਂ ਦੇ ਯੋਗ ਨੇ ਜਿਹੜੇ ਜੋੜ ਰਹੇ ਨੇ ਇਹਦੇ ਮਾਪੇ ਮਾ ਪਿਓ ਚਚਣਗੇ ਤਾਂ ਦੇਖ ਨਹੀਂ ਚਾਹੁੰਦੇ ਤੇ ਫਿਰ ਉਹ ਹਿੰਦੀ ਦਾ ਬੜੇ ਜਾਂ ਕੁਛ ਬੜੇ ਪੰਜਾਬੀ ਪੜ੍ਹਦਾ ਹੀ ਨਹੀਂ ਬੱਚਾ ਅਸੀ ਹੈ ਆਪਣੇ ਆਪ ਆਪਣੇ ਨੇੜੇ ਨੇੜੇ ਦੇ ਆਲੇ ਦੁਆਲੇ ਦੇਖਦੇ ਹਾਂ ਇਹ ਚੀਜ਼ ਵਾਪਰ ਰਹੀ ਹੈ
ਹਾਂਜੀ ਜਮ ਹਾਂ ਚਲ ਕਈ ਹਿੰਦੀ ਪੜ੍ਹਨ ਵਾਲੇ ਬੰਦੇ ਬੱਚੇ ਵੀ ਨਾਲ ਜੁੜ ਜਾਂਦੇ ਨੇ ਤੇ ਭਾਸ਼ਾ ਦੀ ਤੇ ਕੋਈ ਕਮੀ ਹੈ ਹੀ ਨਹੀਂ ਪਰ ਆ ਮ ਪਿਓ ਨੂੰ ਬੱਚੇ ਨੂੰ ਉਹ ਹੋਣਾ ਚਾਦਾ ਕਿ ਮੈਂ ਗੁਰੂ ਸਾਹਿਬ ਨਾਲ ਜੁੜਨਾ ਹੈ ਮੈਂ ਪਾਠ ਕਰਨਾ ਹੈ ਤੇ ਚਲੋ ਬੜਾ ਚੰਗਾ ਲੱਗਾਿਆ ਤੁਹਾਡੇ ਨਾਲ ਗੱਲ ਕਰਕੇ ਬੜੀਆਂ ਬੜੀਆਂ ਚੰਗੀਆਂ ਗੱਲਾਂ ਚੰਗੀਆਂ ਗੱਲਾਂ ਸਾਂਝੀਆਂ ਕੀਤੀਆਂ ਸੀ।
ਹਾਂਜੀ-ਹਾਂਜੀ ਠੀਕ ਹੈ ਜੀ, ਰੱਬ ਰੱਖਾ ਜੀ
ਸਤਿ ਸ਼੍ਰੀ ਅਕਾਲ ਜੀ।